ਹੈਲੋ।
ਹਾਂਜੀ, ਸਾਸ਼ਰੀ ਕਾਲ।
ਸ਼ਾਸੀ ਕਾਲ ਜੀ।
ਹੋਰ ਬ, ਹਾਂਜੀ ਸਭ ਠੀਕ ਨੇ। ਤੁਸੀਂ ਦੱਸੋ?
ਹਾਂਜੀ, ਸਭ ਵਧੀਆ ਜੀ।
ਹੋਰ, ਕੀ ਕਰ ਰਹੇ ਸੀ?
ਮੈਂ ਬਸ, ਵਿਹਲੀ ਬੈਠੀ ਸੀ। ਪੇਟੀ ਦੇ ਉੱਤੇ ਚੜੀ।
ਅੱਛਾ ਜੀ।
ਹਾਂਜੀ, ਮੇਰਾ ਕੰਮਫਟ ਜ਼ੋਨ ਜ਼ਿਆਦਾਤਰ ਪੇਟੀ ਐ।
ਹੂੰ, ਹੋਰ ਦੱਸੋ ਤੁਸੀਂ? ਹਾਂਜੀ-ਹਾਂਜੀ।
ਹੋਰ। ਮੈਂ ਕਿਹਾ ਮੇਰਾ ਸਾਰਿਆਂ ਤੋਂ ਅਲੱਗ ਕੰਮਫਟ ਜ਼ੋਨ ਪੇਟੀ ਐ। ਸਾਡੇ ਮਬ, ਪੇਟੀਆਂ ਪਈਆਂ ਨੇ ਨਾ, ਮੰਮਾ ਦੇ ਦਾਦੀ ਤੇ ਮੈਂ ਪੇਟੀ ਦੇ ਉੱਤੇ ਚੜ੍ਹ ਕੇ ਬੈਠੀ ਰਹਿੰਨੀ ਆ, ਜ਼ਿਆਦਾਤਰ।
ਹਾਂਜੀ ਨਹੀਂ-ਨਹੀਂ, ਮਜ਼ਾ ਬੜੀ ਆਂਦੀ ਐ ਵੈਸੇ। ਇਕਦਮ ਐਵੇਂ ਆਰਾਾਮ ਨਾਲ
ਹਾਂਜੀ।
ਹੋਰ ਤੁਵਾਨੂੰ, ਹਾਂਜੀ, ਸਹੀ ਗੱਲ ਐ। ਮਤ ਅੱਛਾ ਤੁਸੀਂ ਦੱਸੋ? ਤੁਹਾਨੂੰ ਐਵੇਂ ਕੋਈ ਪੈਟ-ਵੈਟ ਅੱਛਾ ਲੱਗਦੈ।
ਪੈਟ, ਹਾਂਜੀ ਮੈਨੂੰ ਲੱਗਦਾ ਐ।
ਜਿਵੇਂ ਉਹ ਪਾਲਤੂ ਟਾਈਪ ਕਿਹੜੇ
ਹਾਂ ਹਾਂ ਪੈਟ ਡੋਗ ਤੇ ਕੀ ਨਾਮ ਮੈਂ ਆਪਣੀ ਕੈਟ ਤੇ ਮੇਰਾ ਇੱਕ ਅਲੱਗ ਤਰੀਕ ਕੇ ਦਾ ਹੀ ਮਤਲਬ ਦਿਲ ਕਰਦਾ ਰੱਖਣ ਨੂੰ ਦੱਸਦਾਂ
ਹਾਂਜੀ ਹਾਂਜੀ
ਤੁਸੀਂ ਕਹੋਂਗੇ ਕੀ ਬੀਅਰਡ ਚੋਆਇਸ ਹੈ
ਨਹੀਂ ਨਹੀਂ ਐਸਾ ਕੁਛ ਨਹੀਂ ਸਭ ਦੀ ਆਪਣੀ ਆਪਣੀ ਚੁਆਇਸ ਹੁੰਦੀ ਹੈ
ਨਾ ਮੇਰਾ ਗਿਰਗਿੱਟ ਰੱਖਣਾ ਕਦ ਦਾ
ਹੈਂ ਸੱਚੀ
ਹਾਂਜੀ
ਅੱਛਾ ਤੇ ਐਸਾ ਕਿਉਂ ਮਤਲਬ ਅਹ ਤੈਨੂੰ ਉਹਦੇ ਚੱ ਕੀ ਖ਼ਾਸੀਅਤ ਲੱਗਦੀ ਹੈ
ਖ਼ਾਸੀਅਤ ਤਾਂ ਜੀ ਮੈਂ ਮਤਲਬ ਸੋਸ਼ਲ ਮੀਡੀਆ ਸਾਈਟ ਕੋਈ ਓਪਨ ਕਰਾਂ ਹਨਾ ਤੇ ਮੇਰੇ ਕੋਲ ਮਤਲਬ ਮੇਰੀ ਫੀਡ ਦੇ ਵਿੱਚ ਅੱਜ ਕੱਲ ਉਹੀ ਆ ਰਿਹਾ ਲੋਕੀ ਮਤਲਬ ਲੋਕਾਂ ਨੇ ਅਹ ਗਿਰਗਿੱਟ ਰੱਖੇ ਹੋਏ ਨੇ ਹਨਾ ਬਹੁਤ ਜ਼ਿਆਦਾ ਜਿਆਦਾ ਵਾਇਰਲ ਹੋ ਰਹੇ ਆ ਗਿਰਗਿੱਟ ਹੀ ਗਿਰਗਿੱਟ ਉਹਦਾ ਖਾਂਦੇ ਨੇ ਵੀ ਮੈਨੂੰ ਦਿਲ ਕਰਦਾ ਕਿ ਕਾਸ਼ ਮੇਰੇ ਕੋਲ ਵੀ ਗਿਰਗਿੱਟ ਹੋਵੇ
ਹਾਂਜੀ ਗੱਲ ਤਾਂ ਸਹੀ ਚਲੋ ਉਹ ਤੇ ਤੁਹਾਡੀ ਆਪਣੀ ਚੋਆਇਸ ਹੈ ਵੈਸੇ ਇਹ ਪਤਾ ਏ ਅਹ ਗਿਰਗਿੱਟ ਤੋਂ ਜ਼ਿਆਦਾ ਖ਼ਤਰਨਾਕ ਵੈਸੇ ਇਨਸਾਨ ਨੇ ਅੱਜ ਕੱਲ ਉਹ ਲੋਕ ਤੇ ਪਤਾ ਨੀ ਕਦ ਰੰਗ ਬਦਲ ਲੈਂਦੇ ਨੇ
ਗਾਮ ਬਲ ਆ ਤਾਂ ਗੱਲ ਸਹੀ ਹੈ ਤੁਹਾਡੀ
ਹਾਂਜੀ
ਹੋਰ ਸੋਸ਼ਲ ਮੀਡੀਆ ਸਾਈਟ ਤੁਸੀਂ ਯੂਜ਼ ਕਰਦੇ ਹੋ
ਨਹੀਂ ਜੀ ਮੈਂ ਤੇ ਯੂਜ ਨਹੀਂ ਕਰਦੀ ਹਾਂ ਬਸ ਇਹ ਕਿ ਯੂ ਟਿਊਬ ਵਗੈਰਾ ਮੈਂ ਦੇਖ ਲੈਂਦੀ ਹਾਂ ਥੋੜ੍ਹਾ ਜਿਹਾ ਉਹਦੇ ਚ ਵੀਡੀਓ ਆਉਂਦੀਆਂ ਨੇ ਬਹੁਤ ਤਰ੍ਹਾਂ ਦੀਆਂ ਮੈਂ ਇ
ਓਕੇ ਓਕੇ ਅੱਛਾ ਜੀ ਓਕੇ ਓਕੇ
ਹਾਂਜੀ
ਹੋਰ ਮੈਂ ਤਾਂ ਚਲਾ ਲੈਂਦੀ ਹਾਂ ਚੱਲ ਸਾਰ ਮਤਲਬ ਸਨੈ ਪਹਿਲਾਂ ਸਨੈਪਚੈਟ ਤੇ ਸੀ ਹੁਣ ਸਨੈਪਚੈਟ ਤੇ ਤਾਂ ਨਹੀਂ ਆ ਬਟ ਇੰਸਟਾ ਚਲਾ ਲੈਂਦੀ ਹਾਂ ਬਸ ਸਾ ਹਾਂਜੀ
ਤੇ ਤੁਹਾਨੂੰ ਇੰਸਟਾਗ੍ਰਾਮ ਕਿਵੇਂ ਲੱਗਦਾ ਹੈ ਮਤਲਬ
ਮਤਲਬ ਅ ਆਪਣਾ ਟਾਈਮ ਪਾਸ ਕਰਨ ਲਈ ਤਾਂ ਬਹੁਤ ਵਧੀਆ ਚੀਜ਼ ਹੈ ਇੱਕ ਤਰ੍ਹਾਂ ਦੀ ਬਹੁਤ ਜ਼ਿਆਦਾ ਵਧੀਆ। ਚੀਜ਼ ਏ
ਅੱਛਾ ਜੀ
ਜੇ ਬੰਦੇ ਨੇ ਆਪਣਾ ਟਾਈਮ ਪਾਸ ਕਰਨਾ ਹੋਵੇ ਤਾਂ ਬਸ ਖੋਲ ਕੇ ਬੈਠ ਟਾਈਮ ਪਾਸ ਕਰਨ ਲਈ ਹੁੰਦੇ ਆ ਯਾਰ ਹੋਰ ਕਿਹੜਾ ਕੁੱਝ ਹੁੰਦਾ
ਹਾਂ ਇਹ ਤੇ ਗੱਲ ਹੈ ਪਰ ਇਹ ਕਿ ਟਾਈਮ ਪਾਸ ਕਰਦੇ ਕਰਦੇ ਫਿਰ ਕਦ ਘੰਟੇ ਤੋਂ ਚਾਰ ਘੰਟੇ ਹੋ ਜਾਂਦੇ ਨੇ ਪਤਾ ਨੀ ਲੱਗਦਾ ਔਰ ਫਿਰ। ਅੱਖਾਂ ਵੀ ਗਾੜੇ ਰਹੋ ਅਸੀਂ ਉਹਦੇ ਵਿੱਚ ਤੇ ਅੱਖਾਂ ਵੀ ਦਰਦ ਹੋਣ ਲੱਗਦੀਆਂ ਨੇ
ਸਹੀ ਗੱਲ ਹੈ ਮੇਰਾ ਚਸ਼ਮਾਂ ਵੀ ਲੱਗ ਰਿਹਾ
ਹਾਂ ਉਹੀਓ ਤੇ ਮੈਨੂੰ ਵੀ ਚਸ਼ਮਾ ਲੱਗਿਆ ਹੋਇਆ ਯਾਰ ਮੈਨੂੰ ਦੱਸੋ ਮੇਰੇ ਖਾਣੀਆਂ ਵੀਕ ਹੋ ਰਹੀਆਂ ਨੇ ਮੈਂ ਕਿਵੇਂ ਆਪਣੀਆਂ ਅੱਖਾਂ ਨੂੰ ਸਹੀ
ਮ ਮ ਮੇਰੀ ਅੱਖਾਂ ਪਹਿਲੇ ਸੀਗਾ ਬ ਈਅਰ ਵਨ ਪੁਆਇੰਟ ਫਾਈਵ ਨੰਬਰ ਦਾ ਸੀਗਾ ਹੁਣ ਮੇਰਾ ਸਿਰਫ ਹਾਫ ਨੋਰਮਲ ਰਹਿ ਗਿਆ।
ਅਰੇ ਵਾਹ ਕੀ ਕੀਤਾ ਸੀ ਤੁਸੀਂ
ਮੈਂ ਮਤਲਬ ਮੈਂ ਨਾ ਉਹਨਾਂ ਨੇ ਕੁਛ ਮਤਲਬ ਦੱਸਿਆ ਸੀਗਾ ਦੇਸੀ ਨੁਤ। ਹੁਣ ਸਾਡੇ ਘਰ ਦਾਦੀ ਮੰਮਾ ਹੁੰਦੇ ਨੇ ਦਸ ਹੀ ਦਿੰਦੇ ਨੇ ਪੁਰਾਣੇ ਜ਼ਮਾਨੇ ਦੇ। ਕਿ ਮੈਨੂੰ ਨਾ ਮਤ। ਤਿੰਨ ਬਦਾਮ ਦਿੰਦੇ ਸੀ ਮੇਰੀ ਮੰਮਾ ਸਵੇਰੇ ਉੱਠ ਕੇ ਮਤਲਬ ਨਾ ਰਾਤ ਨੂੰ ਪਾਣੀ 'ਚ ਪਿਓ ਕੇ ਰੱਖ ਦੋ ਤਿੰਨ ਜਾ। ਚਾਰਾ ਜਿਹਾ ਤਿੰਨ- ਚਾਰ ਬਦਾਮ। ਤੇ ਸਵੇਰੇ ਮਤਲਬ ਬੰਦਾ ਛਿੱਲਕ ਤਾਰ ਕੇ ਨਾ ਗਿੱਲੇ ਹੋ ਜਾਣਗੇ ਫਿਰ ਬਦਾਮ ਮਤਲਬ ਛਿੱਲਕ ਤਾਰ ਕੇ ਉਹਨਾਂ ਨੂੰ ਖਾਣਾ ਹੈ ਨਿਰਨਿਕਾਲ ਕੇ ਉਹਦੇ ਨਾਲ ਬਹੁਤ ਫ਼ਰਕ ਫਰਕ ਪਿਆ ਤੇ ਤੁਸੀਂ ਮਤਲਬ ਹੁਣ ਦਾ ਜੂਸ। ਜੂਸਰ ਲਿਆਓ ਜੁਸਰ ਦੇ ਵਿੱਚ ਇੱਕ ਤਾਂ ਆਪਣਾ ਕੀ ਨਾਮ ਹੈ ਇਹਦਾ। ਅਹ ਅ ਔਰੇਂਜ ਦਾ ਜੂਸ।
ਹਾਂਜੀ।
ਉਹ ਕਢ ਕੇ ਪੀਓ ਜਿਆਦਾ ਤੋਂ ਜਿਆਦਾ। ਉਹਦੇ ਨਾਲ ਬਹੁਤ ਜ਼ਿਆਦਾ ਮਤਲਬ ਆਪਣੀਆਂ ਅੱਖਾਂ ਲਈ ਫਾਇਦੇਮੰਦ ਹੈ ਖੱਟੀ ਚੀਜ਼ ਤਾਂ ਕਰਕੇ। ਤੇ ਇੱਕ ਮੈਂ ਬਦਾਮ ਵਾਲਾ ਕੀਤਾ ਤੇ ਇੱਕ ਮੈਂ ਜੂਸ ਪੀਆ ਤੇ ਮੇਰੇ ਵੱਲ ਦੇਖੋ ਤੁਸੀਂ ਵਨ ਪੁਆਇੰਟ। ਫਾਈਵ ਤੋਂ ਨੋਰਮਲ, ਨੋਰਮਲ ਹਾਫ ਤੇ ਆ ਗਿਆ ਨੰਬਰ।
ਵਾਹ ਓ ਯਾਰ ਪਰ ਮੇਰੀ। ਤੇ ਬਹੁਤ ਜ਼ਿਆਦਾ ਵੀਕ ਨੇ ਤੇ ਮੇਰੀ ਵੀ ਸਹੀ ਹੋ ਜਾਣਗੀਆਂ ਇਸ ਨੁਸਖੇ ਨਾਲ।
ਕਰਕੇ ਦੇਖੋ ਹਾਂਜੀ, ਮਤਲਬ ਜੇ ਤੁਹਾਡੇ ਮਤਲਬ ਜ਼ਿਆਦਾ ਨਹੀਂ ਖਾਏ ਜਾਂਦੇ ਤਾਂ। ਪਹਿਲੇ ਦੋ ਤੋਂ ਸ਼ੁਰੂ ਕਰ ਦੋ, ਫਿਰ ਚਾਰ ਤੇ ਚੱਲ ਜਾਓ ਫੇਰ ਬਸ।
ਹੈਲੋ ਮੈਮ ਐਸ ਚੀਜ਼ ਨੂੰ ਕਰਾਂਗੀ ਟਰਾਈ ਹੋਰ ਤੁਸੀਂ ਦੱਸੋ।
ਹੋਰ ਬਸ ਸਿਵਲ ਤਾਕਤ ਵਾਲੀ ਚੀਜ਼ਾਂ ਖਾਇਆ ਕਰੋ ਜਿਵੇਂ ਕਿ ਡਰਾਈ ਫਰੂਟਸ ਵਗੈਰਾ ਹੋ ਗਏ ਹਨਾ। ਕਿਸ਼ਮਿਸ਼ ਹੋ ਗ ਕਿ ਹਨਾ ਬਦਾਮ ਹੋ ਗਏ ਕਾਜੂ ਵਗੈਰਾ ਹੋ ਗਏ ਆਹ ਸਭ ਖਾਇਆ ਕਰੋ।
ਹਾਂਜੀ ਚਲੋ ਠੀਕ ਐ। ਤੇ ਅੱਛਾ, ਐਹ ਦੱਸੋ ਕਿ ਤੁਸੀਂ ਉੱਥੇ ਆਪਣੇ ਪੰਜਾਬ ਸਾਈਡ ਦੇ ਕਿਹੜੇ ਕਿਹੜੇ ਖੇਲ ਖੇਡਦੇ ਹੋ, ਆਪਣੇ ਸਹੇਲੀਆਂ ਦੇ ਨਾਲ?
ਮੈਂ ਕਰਾਟੇ 'ਚ ਗਈ ਸੀ, ਖੋ-ਖੋ 'ਚ ਗਈ ਸੀ, ਕਰਾਟੇ ਦੇ ਵਿੱਚ ਮੈਂ ਫਸਟ ਆਈ ਸੀਗੀ। ਖੋ-ਖੋ ਦੇ ਵਿੱਚ, ਚਲੋ, ਹਾਂਜੀ ਖੋ- ਖੋ ਦੇ ਵਿੱਚ ਗਈ ਸੀ ਮਤਲਬ ਉਥੇ ਨਹੀਂ ਪਿਆ ਨੰਬਰ, ਬਿਕੋਜ ਸਾਡੀ ਮਤਲਬ ਟ੍ਰੇਨਿੰਗ ਥੋੜੀ ਜਿਹੀ ਲੇਟ ਹੋਈ ਸੀ। ਸਾਨੂੰ ਐਂਨ ਟਾਈਮ ਤੇ ਪਤਾ ਲੱਗਿਆ ਦੋ- ਚਾਰ ਦਿਨ ਪਹਿਲਾਂ ਹੋਈ ਸੀ ਤੇ ਖੋ- ਖੋ ਆਂਦੀ ਹੈ ਖੇਡਣੀ ਹੁਣ। ਪਰ ਉੱਥੇ ਹੋਰ ਵੀ ਵੱਡੇ- ਵੱਡੇ ਸਕੂਲਾਂ ਦੇ ਆਏ ਹੋਏ ਸੀ, ਤੇ ਖੋ- ਖੋ ਵਿੱਚ ਮੈਂ ਰਹਿ ਗਈ ਸੀ। ਤੇ ਮੈਂ ਸਾਇੰਸ ਐਗਜੀਬਿਸ਼ਨ 'ਚ ਗਈ ਹੋਈ ਹਾਂ ਉੱਥੇ ਵੀ ਮੈਨੂੰ ਫਸਟ ਦਾ ਮਿਲਿਆ ਹੋਇਆ ਆਵਾਰਡ ਸਰਟੀਫਿਕੇਟ।
ਅਰੇ ਵਾਹ। ਤੁਸੀਂ ਆਪਣੇ ਸਾਇੰਸ ਐਗਜੀਬਿਸ਼ਨ ਵਿਚ ਕੀ ਬਣਾਇਆ ਸੀ।
ਮੈਂ ਵਾਟਰ ਪਿਉਰਿਟੀ ਦਾ ਓ ਉਹ ਬਣਾਇਆ ਸੀਗਾ ਪ੍ਰੋਜੈਕਟ।
ਅੱਛਾ ਤੇ ਉਹ ਕਿਵੇਂ ਤੁਸੀਂ ਕੀਤਾ ਸੀ ਸਾਰਾ ਪ੍ਰੋਜੈਕਟ ਦਾ।
ਹਾਂਜੀ ਮੈਂ ਮਤਲਬ ਇੱਕ ਆਪਣੇ ਗੱਤੇ ਦਾ ਨਾ ਗੱਤੇ ਦਿੱਤਾ ਤੇ ਗੱਤ ਗੱਤੇ ਨੂੰ ਨਾ ਆਪਣਾ ਜਿਵੇਂ ਆਪਣੀ ਪੌੜੀਆਂ ਨਹੀਂ ਹੁੰਦੀਆਂ ਹੈਗੀਆਂ ਉਹਨਾਂ, ਉਹਨਾਂ ਦੇ ਸ਼ੇਪ, ਵਿੱਚ ਕੱਟ ਲਿਆ। ਗਤ ਨੂੰ ਐਮ ਗ ਹਾਂਜੀ ਗੱਤੇ ਨੂੰ ਕਟ ਕਿਆ ਮਤਲਬ ਉਹਨੂੰ ਨਾ ਡਬਲ ਕਰ ਲਿਆ,। ਮਤਲਬ ਦੋ ਸਾਈਡ ਕਰ ਲਿਆ। ਤੇ ਇੱਕ ਨਾ ਪੌੜੀਆਂ ਟਾਈਪ ਬਣਾ ਤ, ਜਿਵੇਂ ਆਪਣੇ ਘਰੇ ਪੌੜੀਆਂ ਹੁੰਦੀਆਂ ਨਾ ਉਵੇਂ ਦਾ ਮੈਂ ਲੱਕੜ ਦਾ ਬਣਾ ਤਾ ਚਾਰ। ਚਾਰ ਪਤਾ ਨੀ ਪੰਜ, ਹਾਂ ਪੰਜ ਖਾਨਿਆਂ ਦੇ ਵਿੱਚ। ਜਿਗਜ਼ੈਕਟ ਟਾਈਪ, ਉਸ ਤੋਂ ਬਾਅਦ ਮੈਂ ਤੇ ਆਪਣੇ ਗਲਾਸ ਹੁੰਦੇ ਨੇ ਜਿਹੜੇ ਅਹ ਆਪਾਂ ਮਾਰਕੀਟ ਚੋਂ ਲਿਆਂਦੇ ਹਾਂ, ਗੱਤੇ ਦੇ ਤ ਅ ਹੁੰਦੇ ਨੇ ਨਾ ਗਿਲਾਸ ਉਹ, ਉਹਨਾਂ ਦੇ ਵਿੱਚ ਉਹਨਾਂ ਦੇ ਵਿੱਚ ਮੈਂ ਪਾਏ ਵੱਡੇ ਰੋੜੇ ਮਾਰਬਲਸ
ਹਾਂਜੀ।
ਜਿਹੜੇ ਹਾਂ। ਅਹ ਮੈਂ ਛੋਟੇ ਪਾਏ, ਜਿਹੜੇ ਅਹ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ ਨਾ ਬਜਰੀ ਹੁੰਦੀ ਆ ਬਜਰੀ। ਹਾਂਜੀ।
ਹਾਂਜੀ-ਹਾਂਜੀ।
ਉਹ ਪਾਈ ਮਿੱਟੀ ਪਾਈ, ਸੈਂਟ ਪਾਈ, ਤੇ ਕੋਟਨ ਪਾਈ।
ਅੱਛਾ ਜੀ।
ਇਹਨਾਂ ਨੂੰ ਮਤਲਬ ਜਿਵੇਂ ਆਪਾਂ ਨੇ ਪੌੜੀਆਂ ਬਣਾਏ ਸੀ ਜਿਗਜ਼ ਕਰਕੇ ਓਵੇਂ। ਪਹਿਲੇ ਨੰਬਰ ਤੇ ਵੱਡੇ ਆਲੇ ਰੋੜੇ ਰੱਖੇ, ਫੇਰ ਨੀਚੇ ਰੱਖੀ ਆ ਬਜਰੀ। ਫਿਰ ਉਸ ਦੇ ਨੀਚੇ ਮਿੱਟੀ, ਫੇਰ ਉਸ ਦੇ ਨੀਚੇ ਕੋਟਨ, ਫੇਰ ਸਭ ਤੋਂ ਨੀਚੇ ਖਾਲੀ ਗਲਾਸ। ਤੇ ਉਸਦੇ ਵਿੱਚ ਗੰਦਾ ਕਰਕੇ ਪਾਣੀ, ਉਹਦੇ ਵਿੱਚ ਗੰਦਾ ਕਰਕੇ। ਪਾਣੀ ਪਾਇਆ ਨਾ ਸਭ ਤੋਂ ਉੱਤੇ ਵਾਲੇ ਰੋੜਿਆਂ ਚੋਂ, ਨਹੀਂ ਸੋਰੀ ਜਿਹੜੇ ਆਪਣੇ ਗਲਾਸ। ਤੇ ਉਹਨਾਂ ਵਿੱਚ ਹੋਲ ਕਰਕੇ ਪਾਈਪ। ਵੀ ਪਾਣੇ ਸੀ ਆਪਾਂ ਨੇ ਵੀ ਅਗਲੇ ਗਲਾਸ ਚ ਪਾ ਪਾਈਪ ਰਾਹੀਂ ਪਾਣੀ ਆਵੇ।
ਅੱਛਾ ਜੀ।
ਤੇ ਬਸ ਫੇਰ ਸਭ ਤੋਂ ਉੱਪਰ ਵਾਲੇ ਚ ਗੰਦਾ ਪਾਣੀ ਪਾ ਤਾ ਤੇ ਫੇਰ ਪਾਈਪ ਰਾਹੀਂ ਆਇਆ ਆਇਆ ਆਇਆ ਨਾ। ਤੇ ਨੀਚੇ ਸੱਭ ਤੋਂ ਐਂਡ ਜਦ ਕੋਟਨ ਚੋਂ ਨਿਕਲ ਕੇ ਸਭ ਲਈ ਸਾਫ਼ ਪਾਣੀ ਆਇਆ, ਹਾਂਜੀ। ਮੈਨੂੰ ਇਹਦੇ ਵਿੱਚ ਮਿਲਿਆ ਸੀ ਸਰਟੀਫਿਕੇਟ।
ਬਹੁਤ ਵਧੀਆ ਯਾਰ ਬਹੁਤ ਵਧੀਆ ਮੈਂ ਵੀ ਪਤਾ ਆਪਣੇ ਸਾਇੰਸ ਐਗਜੀਬਿਸ਼ਨ ਦੇ ਪ੍ਰੋਜੈਕਟ ਬਣਾਇਆ ਸੀ ਮੇਰਾ ਪਤਾ ਹੀ ਕੀ ਸੀ ਤੂੰ ਵੀ ਹੱਸਣਾ ਨਹੀਂ, ਠੀਕ ਹੈ, ਜੋ ਸਾਡੇ ਘਰੇ ਆਲੂ ਆਉਂਦੇ ਨੇ ਨਾ ਤੇ ਉਹ ਆਲੂਆਂ ਦੇ ਵਿੱਚ ਅਸੀਂ ਮੈਂ ਨਾ ਵਾਇਰਸ ਲਗਾ ਦਿੱਤੀਆਂ ਸੀ, ਮਤਲਬ ਤਾਰਾਂ ਨਹੀਂ ਹੁੰਦੀਆਂ ਬਿਜਲੀ ਦੀਆਂ ਉਹ ਲਗਾਤੀਆਂ ਸਨ। ਤੇ ਉਹਦੇ ਵਿੱਚ ਜ਼ਿੰਕ ਦੇ ਉਹ ਹੁੰਦੇ ਨੇ ਨਾ ਕਿਲੇ ਉਹ ਇੱਕ ਵਿੱਚ ਪਾਤੇ ਸੀ, ਹਾਂਜੀ ਇੱਕ ਵਿੱਚ ਉਹ ਪਾਤਾ ਸੀ। ਔਰ ਇੱਕ ਵਿੱਚ ਉਹਨੂੰ ਦੂਜੇ ਨਾਲ ਕਨੈਕਟ ਕਰ ਦਿੱਤਾ ਸੀ, ਔਰ ਉਹਦੇ ਨਾਲ ਫੇਰ ਮੈਂ ਬਲਬ ਜਲਾ ਕੇ ਦਿਖਾਇਆ ਸੀ।
ਅੱਛਾ ਹਾਂ, ਆ ਵੀ ਵਧੀਆ ਇਲੈਕਟ੍ਰਸਿਟੀ ਆ ਨਾ।
ਹਾਂਜੀ, ਪਰ ਇਹ ਹੈ ਕਿ ਇਹ ਇੱਕ ਪ੍ਰੋਜੈਕਟ ਦੀ ਵਜ੍ਹਾ ਨਾਲ ਬਸ ਬਣ ਗਿਆ ਸੀ, ਬਟ ਐਸਾ ਕਹੋ ਕਿ ਇਹ ਬਹੁਤ ਹੀ ਵੱਡੀ ਇਨਵੈਨਸ਼ਨ ਸੀ ਤੇ ਐ ਤੇ ਕੁੱਝ ਨੀ, ਕਿਉਂਕਿ ਬਲ ਤੇ ਬਹੁਤ ਹੀ ਛੋਟਾ ਵਾਲਾ ਜਲਾਇਆ ਸੀ ਮੈਂ।
ਅ। ਹਾਂਜੀ-ਹਾਂਜੀ ਹੁੰਦਾ, ਐਵੇਂ ਤਾਂ ਹੁੰਦਾ, ਮਤਲਬ ਇਲੈਕਟਿਕਸਿਟੀ ਇਹਦੇ ਵਿੱਚ ਆਪਣਾ ਐਮ ਦੱਸਿਆ ਕਿ ਇ ਇਨਵੋਲਵ ਹੋ ਰੀ ਐ। ਆਰੀ ਐ ਓਦੇ ਵਿੱਚ।
ਹਾਂਜੀ।
ਪੈਲਾਂ ਮੈਂ ਸੋਚੇਆ ਸੀਗਾ ਹਾਂ ਪੈਲੇ ਮੈਂ ਸੋਚੇਆ ਸੀ ਕਿ ਮੈਂ ਆ ਬਣਾਵਾਂਗੀ ਫੇਰ ਮੈਨੇ ਕੇਆ ਥੋੜਾ ਜਾ ਮਲਬ ਉਸ ਲੈਵਲ ਤੇ ਥੋੜਾ ਜਾ ਮਲਬ ਘੱਟ ਰਊਗਾ। ਫੇਰ ਮੈਂ ਵਾਟਰ ਪਿਓਰਟੀ ਆਲਾ ਬਣਾਏਆ ਸੀਗਾ।
ਹਾਂਜੀ, ਅੱਛਾ ਜੀ। ਵੈਸੇ ਨਹੈ ਤੁਆਡਾ ਆਈਡੀਆ ਕਾਫੀ ਅੱਛਾ ਲੱਗੇਆ ਮੈਨੂੰ। ਤੁ ਤੁਸੀ ਆਖੇਆ ਵੋਟਰ ਪਿਊਰੀਫਾਇਰ ਵਾਲਾ। ਔਰ ਤੁਆਡਾ ਤਾਈਓ ਤੇ ਤੁਆਨੂੰ ਫਸਟ ਪ੍ਰਾਈਜ਼ ਮਿਲਿਆ।
ਹਾਂਜੀ।
ਹਾਂਜੀ, ਹੋਰ ਦੱਸੋ। ਹੋਰ ਤੁਆਨੂੰ ਕੇੜੇ ਕੇੜੇ ਵਿਚ ਫਸਟ ਪ੍ਰਾਈਜ਼ ਮਿਲਿਆ ਸੀ।
ਹਾਲੇ ਤਾਂ ਮੈ ਬਸ ਐਨਾ ਵਿੱਚ ਈ ਗਈ ਹੋਈ ਆਂ।
ਅੱਛਾ ਜੀ। ਤੋ ਔਰ ਮੈਂ ਮੈਂ ਦਾ ਤੇ ਮੈਨੂੰ ਦੇਖੋ ਏਨਾ ਯਾਦ ਐ, ਮੈਨੂੰ ਫਸਟ ਪ੍ਰਾਈਜ਼ ਮਿਲਿਆ ਸੀ ਜਦ ਮੈਂ ਗੁਰਮਤਿ ਕੈਂਪ ਤੇ ਗਈ ਸੀ। ਮਲਬ ਜਸ ਸਮਰਸ ਵਿੱਚ ਜਦ ਅਸੀ ਛੋਟੇ ਸੀ ਨਾ ਤੇ ਏਥੇ ਇੱਕ ਕੈਂਪ ਹੋਏਆ ਕਰਦਾ ਸੀ। ਇਦੇ ਚ ਸਿੱਖੀ ਇਤਿਹਾਸ ਬਾਰੇ ਦੱਸੇਆ ਜਾਂਦਾ ਸੀ ਤੇ ਓਰ ਮਲਬ ਜਿਵੇਂ ਪੈਂਤੀ ਅੱਖਰੀ ਊੜਾ ਐੜਾ ਜੋ ਹੁੰਦਾ ਐ ਓ ਸਿਖਾਏਆ ਜਾਂਦਾ ਸੀ। ਤੇ ਗੁਰ ਬਾਣੀ ਸਿਖਾਈ ਜਾਂਦੀ ਸੀ। ਤੇ ਐ ਸਭ ਵਿੱਚ ਮੈਨੂੰ ਮਿਲੇਆ ਸੀ ਫਸਟ ਪ੍ਰਾਈਜ਼। ਓਦੇ ਚ ਡ੍ਰੋਇੰਗ ਵੀ ਹੋਏਆ ਕਰਦੀ ਸੀ। ਡ੍ਰੋਇੰਗ ਵਿਚ ਮੈਨੂੰ ਥਰਡ ਪ੍ਰਾਈਜ਼ ਮਿਲੇਆ ਸੀ। ਹਾਂਜੀ।
ਸਾਡੇ ਨਾ ਮਲਬ ਜਿਵੇਂ ਸਕੂਲ ਆ ਸਕੂਲ ਦੇ ਵਿੱਚ ਨਾ ਗੁਰਬਾਣੀ ਲਈ ਨਾ ਬਾਬਾ ਜੀ ਆਂਦੇ ਨੇ। ਓ ਬਾਬਾ ਜੀ ਨਾ ਮਲਬ ਸਾਡੇ ਸਾਡੇ ਤੋਂ ਨਾ ਫਿਰ ਗੁਰਬਾਣੀ ਦਾ ਪੇਪਰ ਹੁੰਦਾ ਸਾਡੇ ਸਕੂਲ ਚ।
ਹਾਂਜੀ।
ਤੇ ਓ ਪੇਪਰ ਦੇ ਵਿੱਚ ਮਤਲਬ ਐਵੇਂ ਸਿੱਖੀ ਇਤਿਹਾਸ ਬਾਰੇ ਈ ਲਿਖੇਆ ਹੁੰਦਾ ਐ ਤੇ ਆਪ ਆਪਾਂ ਨੇ ਮਤਲਬ ਪੈਲਾਂ ਬੁੱਕ ਦੀਤੀ ਹੁੰਦੀ ਐ ਪੜ੍ਹਨੀ ਹੁੰਦੀ ਐ। ਫਿਰ ਜਿਦਨ ਪੇਪਰ ਹੁੰਦਾ ਨਾ ਉਦਨ ਪੇਪਰ ਕਰਨਾ ਹੁੰਦਾ। ਤੇ ਫੇਰ ਤਿੰਨ ਸੌ ਪਤਾ ਨੀ ਸਾਢੇ ਚਾਰ ਸੌ ਐਵੇਂ ਕੁਝ ਮਾਰਕਸ ਦਾ ਪੇਪਰ ਹੁੰਦਾ ਐ ਤੇ ਓਦੇ ਵਿੱਚੋ ਮਤਲਬ ਆਪਾਂ ਨੇ ਪਾਸਿੰਗ ਮਾਰਕਸ ਲੈਣੇ ਹੁੰਦੇ ਨੇ। ਤੇ ਜੇੜੇ ਸਭ ਤੋਂ ਮਤਲਬ ਹਾਈਐਸਟ ਤੇ ਵਧੀਆ ਪਾਸਿੰਗ ਮਾਰਕਸ ਹੁੰਦੇ ਨੇ ਓਨੂੰ ਮਲਬ ਕੈਸ਼ ਰ ਕੈਸ਼ ਪ੍ਰਾਈਜ਼ ਮਿਲਦਾ ਐ ਪੈਸੇਆਂ ਦਾ। ਦੋ ਹਜ਼ਾਰ ਪੰਦਰਾਂ ਸੌ ਐਵੇਂ।
ਅਰੇ ਵਾ।
ਮੈਂ ਤਾਂ ਅੱਜ ਤੱਕ ਲਿੱਤਾ ਨੀ ਕਦੇ ਪਾਰਟੀਸਪੇਟ ਬਟ ਹੋਰ ਕਈ ਸਟੂਡੈਂਟਸ ਨੇ ਦਿੱਤਾ ਓਨਾਂ ਦਾ ਦੱਸ ਰੀ ਸੀ ਮੈਂ ਤੁਆਨੂੰ।
ਹਾਂਜੀ ਹਾਂਜੀ। ਚਲੋ ਸਾਨੂੰ ਵੀ ਮੈ ਜਲਦੀ ਮੌਕਾ ਮਿਲੇ ਐਹੋ ਜੇ ਕੋਂਪੀਟੀਸ਼ਨ ਇਚ ਭਾਗ ਲੈਨ ਦਾ। ਅੱਗੇ ਐਈ ਓ ਆਸ਼ਾ ਕਰਦੇ ਤੇ ਬੋਤ ਕੁਛ ਸਿੱਖਨ ਨੂੰ ਮਿਲੇ।
ਹਾਂਜੀ ਹਾਂਜੀ, ਜਰੂਰ ਜਰੂਰ ਹੋਊਗਾ ਦਿਲੋ ਬਸ ਦਿਲੋ ਮਨੋਕਾਮਨਾ ਮੰਗੋ ਪ੍ਰਮਾਤਮਾ ਤੋਂ।
ਹਾਂਜੀ ਹਾਂਜੀ, ਚਲੋ ਤਾਡੇ ਨਾਲ ਗੱਲ ਕਰਕੇ ਬੋਤ ਚੰਗਾ ਲੱਗੇਆ।
ਮੈਨੂੰ ਵੀ ਤੁਆਡੇ ਨਾਲ ਗੱਲ ਕਰਕੇ ਬੋਤ ਵਧੀਆ ਲੱਗੇਆ ਠੀਕ ਐ।
ਹਾਂਜੀ, ਬਾਏ।